ਹੋਰ ਜੀ, ਕੀ ਹਾਲ-ਚਾਲ।
ਠੀਕ-ਠਾਕ, ਆਪਣਾ ਸੁਣਾਓ।
ਹਾਂਜੀ-ਹਾਂਜੀ, ਵਧੀਆ ਮੈਂ ਵੀ ਵਧੀਆ।
ਹਾਂਜੀ-ਹਾਂਜੀ, ਖਾਲੀ ਫ੍ਰਰੀ ਹੋ ਗਏ ਆ ਅਸੀਂ। ਅੱਜ ਤੁਹਾਡੇ ਬੰਨੇ ਸੀ, ਰਾਜਮਾ ਚਾਵਲ।
ਵਾਹ ਜੀ ਵਾਹ, ਰਾਜਮ ਚਾਲ ਮੇਰੇ ਤੇ ਬਹੁਤ ਮਨਪਸੰਦ ਨੇ ਰਾਜਮਾ ਚਾਲ।
ਹਾਂ ਪਰ ਤੁਸੀਂ ਬਣਾਦੇ ਔ।
ਹਾਂਜੀ -ਹਾਂਜੀ ਬਣਾਣੇ ਰਹਿੰਣੇ ਹਾਂ ਆਪਾਂ ਤੇ ਹਰ ਐਤਵਾਰ ਨੂੰ ਬੱਚੇ ਕਹਿੰਦੇ ਨੇ ਰਾਜ ਮਾਹ ਚੌਲ ਈ ਬਣਾਉ। ਰਾਜ ਮਾ ਬਣਾ ਲ ਲੋ ਰਾਜ ਮਾਂਹ ਚੌਲ ਬਣਾ ਲ ਲੋ ਹਰ ਐਤਵਾਰ ਇਹਨਾਂ ਨੇ ਰਾਜ ਮਾਂਹ ਚੌਲ ਹੀ ਖਾਣੇ ਨੇ।
ਅੱਛਾ ਸਾਡੇ ਤੇ ਹਰ ਸੈਟਰਡੇ ਨੂੰ ਬਣਦੇ ਆ।
ਅੱਛਾ -ਅੱਛਾ ਤੁਸੀਂ ਸ਼ਨੀਵਾਰ ਨੂੰ ਬਣਾਂਦੇ ਹੋਣੇ ਹਨਾ ਸ਼ਨੀਵਾਰ ਨੂੰ ਤੇ ਆਪਾਂ ਛੋਲੇ ਬਣਾ ਲੈਂਦੇ ਹਾਂ ਜਿਆਦਾਤਰ ਨਾ ਤੇ ਰਾਜ ਮਾਂਹ ਚਾਵਲ ਆ ਆਪਾਂ ਐਤਵਾਰ ਨੂੰ ਹੀ ਬਣਾਉਂਦੇ ਹਾਂ ਜ਼ਿਆਦਾਤਰ
ਚਲੋ ਕਹਿੰਦੇ ਆ ਨੇ ਚਲੋ ਸਾਰੇ ਆਪਾਂ ਰਲ ਮਿਲ ਕੇ ਖਾਵਾਂਗੇ। ਮਜ਼ਾ ਆਉਂਦਾ ਨਾ ਜਦ ਸਾਰੇ
ਹਾਂਜੀ- ਹਾਂਜੀ ਉਥੇ ਬਸ ਜੀ ਬਸ ਜੀ ਵਧੀਆ ਅਹ ਮੈਂ ਨਾ ਤੁਹਾਡੇ ਕੋਲ ਇੱਕ ਸਲਾਹ ਲੈਣੀ ਸੀਗੀ। ਹਾਂਜੀ ਮੇਰੇ ਨਾ ਮੁੰਡੇ ਦਾ ਨਾ ਜਨਮ ਦਿਨ ਆ ਰਿਹਾ ਹਜੇ ਪੰਜ ਦਿਨ ਬਾਅਦ ਹੈ ਮੇਰੇ ਮੁੰਡੇ ਦਾ ਜਨਮਦਿਨ ਨਾ ਉਨੱਤੀ ਤਰੀਕ ਨੂੰ ਤੇ ਮੈਂ ਸੋਚ ਰਹੀ ਸੀ ਗੁਰਦੁਆਰੇ ਲੰਗਰ ਕਰਾਂ ਲਾਂ।
ਬਟ ਦੋ ਦਿਨ ਬਾਅਦ ਤਾਂ ਮੇਰੇ ਬੇਟੇ ਦਾ ਵਾ ਵਾ ਅਸੀ ਕਹਿੰਦੇ ਆਂ ਕਿ ਅਸੀਂ ਇਕੱਠਾ ਨਾ ਕਰਾ ਲਈਏ।
ਗੱਲ ਵੀ ਠੀਕ ਹੈ ਕਿਉਂਕਿ ਫਿਰ ਮਾਤਰਾ ਵੀ ਜ਼ਿਆਦਾ ਹੋ ਜਾਏਗੀ ਆਪਾਂ ਸਮਾਨ ਇਕੱਠੇ ਲੈ ਆਵਾਂਗੇ।
ਹਾਂਜੀ- ਹਾਂਜੀ ਆਪਾਂ ਇਸ ਤਰਾਂ ਕਰਦੇ ਅ ਨਾ। ਹਾਂਜੀ- ਹਾਂਜੀ ਫਿਰ ਨਾਲੇ ਫਿਰ ਓਨੀ ਸੰਗਤ ਵੀ ਜ਼ਿਆਦਾ ਆਏਗੀ। ਫਿਰ ਇੱਕ ਅੱਧੀ ਦੀ ਡਿਸ਼ ਕੁੱਝ ਜਿਆਦਾ ਵੀ ਬਣਾ ਲਾਂਗੇ ਅਸੀਂ ਤੇ ਅ ਬੱਚੇ ਫੇਰ ਹਾਂਜੀ ਬ ਬੱਚੇ ਵੀ ਖੁਸ਼ ਹੋ ਜਾਣਗੇ ਵੀ ਇੰਨੀ ਸੰਗਤ ਵਿੱਚ ਸਾਡਾ ਬਰਡੇ ਮਨਾਇਆ ਗਿਆ ਵਾ।
ਉਹ ਜੀ ਉਹ ਤੇ ਹੈ ਹੀ ਉਹ ਤੇ ਹੈ ਹੀ ਖੁਸ਼ ਉਹ ਮੇਰਾ ਮੁੰਡਾ ਮੈਨੂੰ ਪਤਾ ਕੀ ਪਿਛਲੇ ਸਾਲ ਤੋਂ ਹੀ ਕਹਿ ਰਿਹਾ ਸੀ। ਤੇ ਉਹਨੇ ਨਾ ਦੇਖਿਆ ਹੋ ਨਾ ਉਹ ਉਹਦੇ ਨਾ ਇੱਕ ਦੋਸਤ ਹੈਗਾ ਉਹਦਾ ਤੇ ਉਹਨੇ ਆਪਣੇ ਬਰਡੇ ਤੇ ਜਿਹੜਾ ਜਨਮ ਦਿਨ ਸੀ ਜਨਮ ਦਿਨ ਤੇ ਉਹਨੇ ਆਪਣੇ ਅਹ ਲੰਗਰ ਕਰਾਇਆ ਸੀ ਗੁਰਦੁਆਰੇ ਤੇ ਉਹਨੇ ਸਾਰਿਆਂ ਨੂੰ ਬੁਲਾਇਆ ਸੀ ਤੇ ਆਪਾਂ ਗਏ ਸੀ ਤੇ ਉਹਨੇ ਵੇਖ ਲਿਆ ਵੀ ਇਹਨੇ ਆਪਣੇ ਜਨਮ ਤਿਨ ਤੇ ਗੁਰਦੁਆਰੇ ਕਰਵਾਇਆ ਤੇ ਉਹਨੂੰ ਬਹੁਤ ਵਧੀਆ ਲੱਗਿਆ ਉਹ ਕਿਹਾ ਕਿ ਵੀ ਏਸ ਵਾਰੀ ਮੰਮਾ ਜੀ ਮੈਂ ਵੀ ਨਾ ਜਨਮ ਦਿਨ ਤੇ ਗੁਰਦੁਆਰੇ ਲੰਗਰ ਕਰਾਣਾ ਈ ਕਰਾਨਾ ਹੈ ਮੇਰੇ ਤੇ ਪਿੱਛੇ ਪਿਆ ਕਦੋਂ ਦਾ ਮਤਲਬ ਹਜੇ ਉਹਦਾ ਬਰਡੇ ਆਇਆ ਮਤਲਬ ਜਨਮ ਦਿਨ ਆਇਆ ਵੀ ਨੀ ਐ। ਤਿੰਨ ਮਹੀਨਿਆਂ ਤੋਂ ਮੇਰੇ ਪਿੱਛੇ ਪਿਆ ਮੈਂ ਕਿਹਾ ਕੋਈ ਨੀ ਮੈਂ ਕਰਾ ਦਾਂਗੀ ਕਰਾ ਦਾਂਗੀ ਪਹਿਲੇ ਮੈਂ ਕਿਸੇ ਕੋਲ ਸਲਾਹ ਲੈ ਲਾ ਮਤਲਬ ਕਿ ਕੀ ਕੁੱਝ ਸਾਨੂੰ ਰੱਖਣਾ ਚਾਹੀਦਾ ਲੰਗਰ 'ਚ
ਉਹ ਬਸ ਦਾਲ ਵਗੈਰਾ ਹੁੰਦੀ ਛੋਲੇ ਹੁੰਦੇ ਆ ਰਾਜਮਾਂਹ ਚਾਵਲ ਕੁਛ ਇੱਕ ਅੱਧੀ ਮਿੱਠਿਆਂ ਕੜਾਹ ਪ੍ਰਸ਼ਾਦ ਵੀ ਹੋ ਜਾਂਦਾ ਵਾ ਖੀਰ ਹੋ ਜਾਂਦੀ ਦੀ ਐ ਅਗਰ ਤੁਹਾਡੀ ਕੋਈ ਇੱਛਾ ਹੋਏ ਤਾਂ ਰਸਗੁੱਲੇ ਵੀ ਲਗਾ ਦਿੰ ਮਤਲਬ ਅਹ ਚਾਰ ਪੰਜ ਡਿਸ਼ਾਂ ਹੋ ਜਾਂਦੀਆਂ ਥੋੜਾ ਅੱਛਾ ਲੱਗਦਾ ਦਾ ਵ ਲੰਗਰ ਕੀਤਾ ਹੈ ਵੀ ਬ ਫੇਰ ਸੰਗਤ ਵੀ ਖੁਸ਼ ਹੋ ਕੇ ਖਾਂਦੀ ਹੈ।
ਉਹ ਤਾਂ ਹੈ ਜੀ ਉਹ ਤਾਂ ਹੈ ਤਾਂ ਹੀ ਮੈਂ ਸੋਚ ਸੀ ਹਾਂਜੀ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਹਾਡੇ ਮੁੰਡੇ ਦਾ ਦੋ ਦਿਨ ਬਾਅਦ ਹੀ ਹੈ। ਫੇਰ ਆਪਾਂ ਇਕੱਠੇ ਕਰਾ ਲਾਂਗੇ ਤੇ ਸਾਨੂੰ ਮ ਮਤਲਬ ਆਪਾਂ ਦੇਖ ਲਾਂਗੇ ਅਲੱਗ ਅਲੱਗ ਚੀਜ਼ਾਂ ਬਣਵਾ ਲਾਂਗੇ ਦੋ ਚਾਰ ਚੀਜ਼ਾਂ ਤੁਸੀਂ ਬਣਵਾ ਲੈਣਾ। ਦੋ ਚਾਰ ਮੈਂ ਬਣਵਾ ਲਾਂਗੀ ਫੇਰ ਆਪਾਂ ਰਲ ਮਿਲ ਕੇ ਕਰਵਾ ਲ
ਰਹਿ ਲਾਂਗੇ ਹਾਂਜੀ ਤੁਹਾਡਾ ਤੁਹਾਡੇ ਇੱਧਰੋਂ ਤੁਹਾਡੇ ਰਿਲੇਟਿਵ ਵੀ ਆ ਜਾਣਗੇ ਉਦੋਂ ਸਾਡੇ ਵੀ ਰਿਲੇਟਿਵ ਵੀ ਆ ਜਾਣਗੇ। ਤੇ ਅੱਛਾ ਪ੍ਰੋਗਰਾਮ ਹੋ ਜਾਏਗਾ ਨਾ ਫਿਰ ਬੱਚੇ ਵੀ ਖੁਸ਼ ਹੋ ਜਾਣਗੇ ਦੋਨੋ ਕੀ ਸਾਡਾ ਇੰਨਾ ਅੱਛਾ ਇਹਨਾਂ ਨੇ ਜਨਮ ਦਿਨ ਅੱਛਾ ਮਨਾਇਆ ਵੀ ਗੁਰਦੁਆਰਾ ਸਾਹਿਬ 'ਚ ਤੇ ਅਸੀ ਫਿਰ ਹਾਂਜੀ ਫਿਰ ਸੰਗਤ ਨੂੰ ਅਸੀਂ ਅੱਛੀ ਤਰ੍ਹਾਂ ਵੀ ਉਹਨਾਂ ਨੂੰ ਨਾ ਫੇਰ ਖਵਾ ਪਾਵਾਂਗੇ ਨਾ ਲੰਗਰ
ਹਾਂਜੀ ਤੇ ਵਧੀਆ ਸੇਵਾ ਹੋ ਜਾਏਗੀ ਮੈਂ
ਹਾਂਜੀ-ਹਾਂਜੀ ਵਧੀਆ ਸੇਵਾ ਹਾਂ ਰੱਲ ਮਿਲ ਕੇ ਤਾਂ ਅੱਛੀ ਹੋਈ ਜਾਏਗੀ ਸੇਵਾ, ਹੋਰ ਤੁਸੀਂ ਸਾਨੂੰ-ਸਾਨੂੰ ਦੱ ਵੀ ਆਪਾਂ ਸਮਾਨ ਅਸੀਂ ਮੈਨੂੰ ਦੱਸ ਦੇ ਨਾ ਡਿਸਾਈਡ ਕਰਕੇ ਅਸੀਂ ਕਿੱਥੋਂ ਲੈਣਾ ਸਮਾਨ ਫੇਰ ਆਪਾਂ ਦੋਨੋ ਇਕੱਠੇ ਮਿਲ ਕੇ ਲੈਲਾਂਗੇ ਨਾ,
ਹਾਂ ਪਹਿਲੇ ਆਪਾਂ ਸੂਚੀ ਬਣਾ ਲੈਂਦੇ ਹਾਂ ਨਾ ਕਿ ਬਣਾਣਾ ਕੀ-ਕੀ ਹੈ ਸਮਾਨ ਤੇ ਦੇਖੋ ਆਪਾਂ ਲੈ ਹੀ ਆਵਾਂਗੇ। ਪਹਿਲੇ ਇੱਕ ਸੂਚੀ ਬਣਾ ਲੈਂਨੇ ਹਾਂ ਕਿ ਆਪਾਂ ਬਣਾਣਾ ਕੀ-ਕੀ ਹੈ, ਤੇ ਤੁਸੀਂ ਮੈਨੂੰ ਪਹਿਲਾਂ ਦੱਸੋ? ਕਿ ਪਹਿਲੀ ਤੁਸੀਂ ਕਿਹੜੀ ਚੀਜ਼ ਬਣਵਾਣਾ ਚਾਹੁੰਦੇ ਹੋ ਦਾਲ ਤੇ ਹੋਜਏਗੀ ਹੈ ਨਾ,
ਹਾਂਜੀ, ਇਕ ਤਾਂ ਆਪਾਂ ਰਾਜਮਾਂ ਕਰ ਲੈਂਨੇ ਹਾਂ।
ਇੱਕ ਰਾਜਮਾ,
ਹੈ ਇੱਕ ਚਾਵਲ ਹ ਹਾਂਜੀ ਤੇ ਇੱਕ ਅਸੀਂ, ਦਾਲ ਮੱਖਣੀ ਕਰ ਲੈਂਨੇ ਹਾਂ,
ਹਾਂ ਇੱਕ ਸੁੱਕੀ ਸਬਜ਼ੀ ਵੀ ਕਰ ਲੋ ਕੋਈ-ਕੋਈ ਸੁੱਕੀ ਸਬਜ਼ੀ ਵੀ ਕਰ ਲੈਂਨੇ ਆ।
ਮਿਕਸ ਸਬਜ਼ੀ ਕਰ ਲੈਂਦੇ ਆ ਨਾ ਸਾਰੀ ਵੈਜੀਟੇਬਲ ਸਬਜ਼ੀਆਂ ਮਿਕਸ ਆ ਜਾਣਗੀਆਂ ਨਾ,
ਫੇਰ ਮਿਕਸ ਚ ਕਿਹੜੀ-ਕਿਹੜੀ ਰੱਖਣੀ ਹੈ ਫਿਰ ਆਲੂ ਗੋਭੀ ਹੋਰ ਕੀ ਕਰੀਏ।
ਖੋਜਣਗੇ ਉਹ ਮਕਰੋਨੀ ਵੀ ਵਿੱਚ ਪੁਆ ਲਾਂਗੇ ਪਾਸਤਾ ਪੁਆ ਲਾਂਗੇ ਥੋੜੀ ਜੀ, ਗਾਜਰਾਂ ਪਵਾ ਲਾਂਗੇ ਅਸੀਂ, ਸ਼ਿਮਲਾ ਮਿਰਚ ਸ਼ਿਮਲਾ ਮਿਰਚ ਪੁਆ ਲਾਂਗੇ ਮਿਕਸ ਸਬਜ਼ੀ ਬਣ ਜਾਏਗੀ ਨਾ। ਤੇ ਟੇਸਟੀ ਵੀ ਲੱਗਦੀ ਹੈ ਬੱਚਿਆਂ ਨੂੰ ਬੱਚ
ਹਾਂਜੀ ਸਵਾਦ ਬਹੁਤ ਸਵਾਦ ਮੈਂ-ਮੈਂ ਕੀ ਕਹਿ ਰਹੀ ਸੀ, ਨਿਊਟਰੀ ਵੀ ਬਣਵਾ ਲਈਏ ਕਿ ਨਿ ਰੂਟਰੀ ਬੜੀ ਸਵਾਦ ਹੁੰਦੀ ਐ।
ਨਿਊਟਰੀ ਬਣਾ ਲਿਆ ਤੇ ਦਹੀ ਚ ਰਾਇਤਾ ਵੀ ਪਾ ਲੈਂਦੇ ਆਂ।
ਹਾਂ ਬੂੰਦੀ-ਬੂੰਦੀ ਵਾਲਾ ਰਾਈਤਾ ਵੀ ਕਰਵਾ ਲਾਂਗੇ ਦੋ ਰਾਏਤੇ ਦੇਖੋ ਜਿਵੇਂ ਆਪ ਆਪਾਂ ਦੋਨੋ ਮਿਲ ਕੇ ਕਰਵਾ ਰਹੇ ਹਾਂ ਨਾ ਤੇ ਇੱਕ ਮੈਂ ਸੋਚ ਰਹੀ ਹਾਂ ਮਿੱ ਮਿੱਠਾ ਕਰ ਲੈਂਦੇ ਹਾਂ ਮਿੱਠਾ ਵੀ ਅੱਜ-ਕੱਲ ਫਰੂਟ ਵਾਲਾ ਹੁੰਦਾ ਹੈ ਨਾ ਜਿਹੜਾ ਇੱਕ ਉਹ ਫਰੂਟ ਵਾਲਾ ਕਰ ਲੈਂਦੇ ਆਂ ਇੱਕ, ਇੱਕ ਆਪਾਂ ਬੂੰਦੀ ਆਲਾ ਕਰ ਲੈਂਦੇ ਹਾਂ ਨਮਕੀਨ ਜਾ,
ਹਾਂਜੀ ਦੋਨੋਂ ਦੇਖ, ਤੁਸੀਂ ਮਿੱਠਾ ਬਣਵਾਣਾ ਰਾਈਤਾ ਤੁਸੀਂ ਮਿੱਠਾ ਬਣਾਵਾਣਾ ਤੇ ਨਮਕੀਨ ਮੈ ਬਣਣਾ ਮੈਂ ਬਣਵਾ, ਲੱਗਦਾ ਤੇ ਆਪਾਂ ਆਪਾਂ, ਅਸੀ ਇੱਕ ਹੋਰ ਡਿਸ਼ ਵੇਖ ਲੈਂਨੇ ਆ ਕੋਈ ਮਤਲਬ ਕੋਈ ਵਧੀਆ ਜਿਹੀ, ਕੜਾਹ ਪ੍ਰਸ਼ਾਦ ਵੇਖ ਲਈਏਦਾ ਮੂੰਗੀ ਦਾਲ ਦਾ,
ਕੜਾਹ ਪ੍ਰਸ਼ਾਦ ਕੜਾਹ ਪ੍ਰਸ਼ਾਦ ਤੇ ਦੇਖੋ ਆਪਾਂ ਪਾਠ ਰਖਵਾਵਾਂਗੇ ਪਾਠ ਤੋਂ ਬਾਅਦ, ਕੜਾਹ ਪ੍ਰਸ਼ਾਦ ਤੇ ਦੇਖੋ ਦੇਣਾ ਹੀ ਦੇਣਾ। ਉਹ ਤੇ ਦੇਖੋ ਜ਼ਰੂਰੀ ਹੈਗਾ ਹੈ। ਨਾ ਉਹ ਤੇ ਜਾਂਦਾ ਹੀ ਜਾਂਦਾ ਹੈ ਉਹ ਤੋਂ ਇਲਾਵਾ ਮਿੱ ਚ ਮੈਂ ਕਹਿ ਰਹੀ ਸੀਗੀ। ਹਾਂ ਗਾਜਰ ਦਾ ਤੁਸੀਂ ਗਾਜਰ ਦਾ ਹਲਵਾ ਕਰਾ ਲਓ ਠੀਕ ਹੈ ਤੇ ਮੈਂ ਕੀ ਕਰਦੀ ਹਾਂ ਮ ਤਿੱਲੇ ਵਾਲੀ ਕੁਲਫੀ ਰਖਵਾ ਲੈਂਨੀ ਆਂ। ਉਹ ਵੀ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਮੇਰੇ ਬੱਚੇ ਦੇ ਉਹ ਦੋਸਤ ਆਣਗੇ ਨਾ ਤੇ ਉਹ ਬੜੀ ਖੁਸ਼ ਹੋ ਕੇ ਖਾਂਦੇ ਨੇ,
ਹਾਂਜੀ ਇਹ ਵੀ ਗੱਲ ਠੀਕ ਆ, ਨਾਲੇ ਦੋਨੋ-ਦੋਨੋ ਤਰਫ ਨਾ ਦੋ ਮਤਲਬ ਡਿਸ਼ਾਂ ਹੋ ਜਾਣਗੀਆਂ ਨਾ। ਮਿੱਠੀ ਚ, ਤੇ ਹੋਰ ਸੈਲਡ ਵਗੈਰਾ ਦਾ ਕੀ ਉਦ ਆਪਾਂ ਨੇ ਡਿਸਕਸ ਕੀਤੀ ਨੀ ਸੈਲਡ ਵਗੈਰਾ ਸਲਾਦ, ਦਾ,
ਹਾਂ ਸਲਾਦ ਵੀ ਤੇ ਰੱਖਣਾ ਹੈ, ਸਲਾਦ ਚ ਪਿਆਜ ਕਰ ਲਾਂਗੇ ਮੂਲੀ ਕਰ ਲੈਂਨੇ ਹਾਂ ਨਾਲ
ਖੀਰਾ ਵੀ ਅੱਜ-ਕੱਲ ਚੱਲਦਾ ਪਿਆ ਖੀਰਾ ਵੀ ਕਰ ਲਾਂਗੇ। ਵਿੱਚ-ਵਿੱਚ ਚੁਕੰਦਰ ਤੇ ਕੱਦੂ ਕਸ਼ ਕਰਵਾ ਲਾਂਗੇ।
ਚਕੁੰਦਰ ਵੀ ਕਰ ਲੈਂਦੇ ਹਾਂ ਚਕੁੰਦਰ ਤੇ ਆਪਾਂ ਰਾਈਤੇ ਚ ਵੀ ਪੁਆ ਸਕਦੇ ਹਾਂ ਰਾਈਤੇ ਬੜਾ ਸੁਵਾਦ ਲੱਗਦਾ ਚਕੁੰਦਰ ਨਾਲ ਜਿਵੇਂ, ਆਪਾਂ ਅਹ ਉਹਨੂੰ ਕਰਕੇ ਨਾ ਮਿਕਸ ਜਾਂ ਕਰਕੇ, ਹੈ ਨਾ ਗ੍ਰਾਇੰਡ ਜਾ ਕਰਕੇ ਰਾਇਤੇ ਚ ਪਾ ਕੇ ਵੀ ਬੜਾ ਸਵਾਦ ਲੱਗਦਾ ਰਾਇਤਾ,
ਦਵਾਂ ਠੀਕ ਹੈ, ਥੋੜ੍ਹਾ ਜਿਹਾ ਅਸੀਂ ਰਾਇਤੇ ਚ ਪੁਆ ਲਾਂਗੇ ਥੋੜਾ ਜਿਹਾ ਅਸੀਂ ਸਲਾਦ ਵਿੱਚ ਪੁਆ ਲਾਂਗੇ। ਤੇ ਨਾ ਉਹਦੇ ਸਲਾਦ ਵਿੱਚ ਨਾ ਅਸੀਂ ਆਮ ਇਮਲੀ ਦੀ ਚਟਨੀ ਵੀ ਪਵਾਲਾਂਗੇ ਬੜਾ ਟੇਸਟੀ ਲੱਗਦਾ ਵਾ, ਬਹੁਤ ਸਵਾਦ ਲੱਗਦਾ ਵਾ।
ਇਮਲੀ ਦੀ ਚਟਨੀ ਤੋਂ ਤੁਸੀਂ ਮੈਨੂੰ ਯਾਦ ਕਰਾਇਆ, ਆਪਾਂ ਦਹੀਂ ਭੱਲੇ ਨੂੰ ਕਰਾ ਆਲੀਏ।
ਭੱਲੇ ਕਰਾ ਲੈਂਨੇ ਆਂ, ਮੂੰਗੀ ਦਾਲ ਦੇ ਦਹੀਂ ਭੱਲੇ ਕਰਾ ਲੈਂਨੇ ਆਂ।
ਹਾਂਜੀ, ਚਟਨੀ ਨਾਲੇ ਮਿੱਠੀ ਚਟਨੀ ਹੋਜੇਗੀ। ਤੇ ਮਿਰਚਾਂ ਪਵਾਲਾਂਗੇ ਥੋੜੀ ਜਿ, ਥੋੜੀ ਮਿਰਚ ਵਾਲੀ ਕਰਾਲਾਂਗੇ ਥੋੜੀ ਮਿਰਚ
ਹਾਂਜੀ- ਹਾਂਜੀ, ਨਹੀਂ- ਨਹੀਂ ਅੱਜ ਕੱਲ੍ਹ ਨਾ ਗਰਮੀ ਐ ਗਰਮੀ ਦੇ ਵਿੱਚ ਨਾ ਪੁਦੀਨੇ ਦੀ ਚਟਨੀ ਜ਼ਿਆਦਾ ਸਵਾਦ ਲੱਗਦੀ ਐ। ਤੇ ਪੁਦੀਨੇ ਚਟਨੀ ਅਸੀਂ ਵੀ ਕਰਾ ਲੈਂਨੇ ਹਾਂ ਨਾਲ।
ਕਰਲਾਂਗੇ।
ਹਾਂਜੀ- ਹਾਂਜੀ ਹੋਰ ਦੱਸ ਹੋਰ ਦੇਖ ਲੈਂਦੇ ਹਾਂ, ਸੋਚ ਲੈਂਦੇ ਹਾਂ ਹੋਰ ਕਿਹੜੀ -ਕਿਹੜੀ ਸਾਡੇ ਦੀ ਡਿਸ਼ ਰਹਿ ਇਹੀ ਹੈ, ਹੋਰ ਹਾਂ- ਹਾਂ ਚਪਾਤੀਆਂ ਨਹੀਂ -ਨਹੀਂ ਫੁਲਕੇ ਤੇ ਰਹਿ ਹੀ ਗਏ ਫੁਲਕੇ ਡਿਸਾਈਡ ਹੋਣੇ ਬ ਕਿਹੜੇ- ਕਿਹੜੇ ਫੁਲਕੇ ਰੱਖੇ ਆ ਅਸੀਂ ਇੱਕ ਤੇ ਆਪਾਂ ਇੱਕ ਕਿਤੇ ਆਪਾਂ ਤੰਦੂਰੀ ਰੱਖ ਲੈਂਨੇ ਆਂ।
ਠੀਕ ਆ ਜੀ ਠੀਕ।
ਇੱਕ ਅ ਰੁਮਾਲੀ ਫੁਲਕਾ ਕਰ ਲਈਏ, ਜਾਂ ਫਿਰ ਮਿਕਸ ਕਰ ਲਈਏ। ਵ ਸਬਜ਼ੀਆਂ ਵੱਲ ਰੁਮਾਲੀ ਰੁਮਾਲੀ ਰੁਮਾਲੀ ਫੁਲਕਾ ਫੁਲ ਸੁਕਾ ਬਹੁਤ ਅੱਛਾ ਲੱਗਦਾ ਬਹੁਤ ਸਵਾਦ ਲੱਗਦਾ, ਅੱਜ -ਕੱਲ੍ਹ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ।
ਠੀਕ ਆ ਜੀ, ਫਿਰ ਰੁਮਾਲੀ ਵੀ ਕਰਲਾਂਗੇ ਤੇ ਨਾ ਜਿਹੜਾ ਤਵੇ ਵਾਲਾ ਫੁਲਕਾ ਵੀ ਕਰਲਾਂਗੇ ਕਿਉਂਕਿ ਪਤਾ ਕੀ ਉਹ ਜਿਹੜੇ ਬਜ਼ੁਰਗ ਹੁੰਦੇ ਨੇ, ਕਦੀ- ਕਦੀ ਉਹ ਤਵੇ ਦਾ ਫੁਲਕਾ ਜ਼ਿਆਦਾ ਪਸੰਦ ਕਰਦੇ ਨੇ।
ਫੁਲਕਾ ਵੀ ਜਿਆਦਾ ਉਹ ਬਜ਼ੁਰਗ ਖਾ ਲੈਂਦੇ, ਆ ਉਹ ਨਾ ਫੁਲਕਾ ਨਾ ਜਿਆਦਾ ਕੂਲਾ ਹੁੰਦਾ ਵਾ। ਸੋਫਟ ਹੁੰਦਾ ਵਾ ਨਰਮ- ਨਰਮ ਹੁੰਦਾ ਨਾ। ਤੇ ਆਪਾਂ-ਆਪਾਂ ਨਾ ਇੰਝ ਕਰਦੇ ਹਾਂ ਇੱਕ ਤੰਦੂਰੀ ਫੁਲਕਾ ਲ ਕਰਲਾਂਗੇ ਤੇ ਇੱਕ ਰੁਮਾਲੀ ਫੁਲਕਾ ਕਰ ਲਾਂਗੇ।
ਠੀਕ ਆ ਜੀ ਠੀਕ ਆ, ਫਿਰ ਜਿਵੇਂ ਤੁਸੀਂ ਕਹੋ ਸੂਚੀ ਤਾਂ ਦੇਖੋ ਹੁਣ ਸਾਡੀ ਤਿਆਰ ਹੋ ਗਈ ਹੈ। ਹੁਣ ਆਪਾਂ ਕਿੱਥੋਂ ਲੈਣਾ, ਤੁਸੀਂ ਇਹ ਸਾਡੇ ਇੱਧਰ ਨਾ ਅੱਗੇ ਜਾ ਕੇ ਕੇ ਖੱਬੇ ਮੁੜ ਕੇ ਇੱਕ ਦੁਕਾਨ ਹੈਗੀ ਕਰਿਆਨੇ ਦੀ ਉੱਥੋਂ ਦੀ ਲੈ ਲਏ ਆਪਾਂ।
ਹਾਂਜੀ ਐਸ ਤਰ੍ਹਾਂ ਕਰ ਲਓ, ਉੱਥੋਂ ਲੈ ਲੈਂਦੇ ਆਂ।
ਕਿਉਂਕਿ ਉਹ ਨਾ ਸਾਨੂੰ ਰੇਟ ਵੀ ਠੀਕ ਲਗਾ ਲੈਂਦਾ, ਤੇ ਥੋੜ੍ਹੀ ਮਾੜੀ ਮੋਟੀ ਛੂਟ ਵੀ ਦੇ ਦਿੰਦਾ ਕਿਉਂਕਿ ਆਪਾਂ ਉਹਦੇ ਤੋਂ ਲੈਂਦੇ ਰਹਿੰਦੇ ਆ ਹਨਾ।
ਇੰਝ ਕਰੋ ਤੇ ਹੁਣ ਬੈਠ ਕੇ ਮੇਰੇ ਜਿਹੜਾ ਸਮਾਨ ਹੈ ਉਹਦੀ ਵੀ ਤੁਸੀਂ ਸੂਚੀ ਬਣਾ ਲਓ, ਤੁਸੀਂ ਆਪਣੇ ਸਮਾਨ ਦੀ ਸੂਚੀ ਬਣਾ ਲੋ, ਤੇ ਉਹਨਾਂ ਨੂੰ ਇਕੱਠੇ ਦੇ ਆਓ ਤੇ ਸਮਾਨ ਪੈਕ ਕਰਵਾ ਲੋ।
ਠੀਕ ਐ ਫਿਰ ਜਿਹੜਾ ਮਤਲਬ ਕਿ ਜਿੰਨੀ ਰਕਮ ਬਣੇਗੀ ਨਾ ਮੈਂ ਤੁਹਾਨੂੰ ਦੱਸ ਦਾਂਗੀ ਆਪਾਂ ਅੱਧੋ ਅੱਧ ਕਰਲਾਂਗੇ ਠੀਕ ਆ। ਐਵੇਂ ਕਰ ਲਾਂਗੇ ਆਪਾਂ ਠੀਕ ਹੈ ਫਿਰ ਤਾਰੀਖ ਮੇਰੇ ਹਿਸਾਬ ਨਾਲ ਜਿਵੇਂ ਮੇਰੇ ਮੁੰਡੇ ਮੁੰਡੇ ਦਾ ਜਨਮ ਦਿਨ ਬਹਿ ਰਿਹਾ ਅਠਾਈ ਤਰੀਕ ਦਾ ਤੇ ਤੁਹਾਡੇ ਮੁੰਡੇ ਦਾ ਤੀਹ ਦਾ ਤੁਸੀਂ ਕਹਿ ਰਹੇ ਹੋ। ਫੇਰ ਆਪਾਂ ਇਹ ਕੰਮ ਕਰਨੇ ਹਾਂ, ਇੱਕ ਤਰੀਕ ਨੂੰ ਕਰਾ ਲੈਂਨੇ ਆਂ ਠੀਕ ਆ।
ਠੀਕ ਹਾਂਜੀ, ਇੱਕ ਤਰੀਕ ਡਿਸਾਈਡ ਹੋ ਗਈ ਆ।
ਇੱਕ ਤਰੀਕ ਠੀਕ ਐ, ਕਿਉਂਕਿ ਫਿਰ ਮੈਂ ਰਿਸ਼ਤੇਦਾਰਾਂ ਨੂੰ ਵੀ ਕਰਨਾ ਜੀ ਫੋਨ ਕਰਨਾ ਨਾ। ਫੇਰ ਉਸ ਹਿਸਾਬ ਨਾਲ ਮੈਂ ਉਹਨਾ ਨੂੰ ਫ਼ੋਨ ਕਰਾਂ ਦੇਖਣੇ ਵੀ ਪੈਣਾ ਕਿੰਨੇ ਬੰਦਿਆਂ ਨੂੰ ਬੁਲਾਣਾ, ਉਸ ਹਿਸਾਬ ਨਾਲ ਮੈਂ ਫਿਰ ਸਮਾਨ ਵੀ ਲੈ ਕੇ
ਹਾਂਜੀ-ਹਾਂਜੀ ਫੇਰ ਮੈਨੂੰ ਵੀ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਨਾ ਪੈਣਾ, ਇਹਦੇ ਮਾਮੇ ਮਾਸੀਆਂ ਸਾਰੇ ਆਣਗੇ ਉਹਨਾਂ ਨੂੰ ਬੂਆ ਸਾਰਿਆਂ ਨੂੰ ਰਿਸ਼ਤਾ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਵਾ ਅਸੀਂ ਸਾਰੇ ਇਕੱਠੇ
ਉਹੀ ਤੇ ਨਾ। ਸਾਰਿਆਂ ਨੂੰ ਫਿਰ ਸੱਦਣਾ ਪੈਣਾ, ਕਿਉਂਕਿ ਫਿਰ ਕਿਸੇ ਇਕ ਨੂੰ ਅਸੀ ਨਈ ਬੁਲਾਇਆ ਓ ਨਰਾਜ਼ ਹੋ ਜੇਗਾ। ਫਿਰ ਕਿਸੀ ਨੂੰ ਨਰਾਜ਼ ਨੀ ਕਰਨਾ।
ਨਈ ਨਈ ਨੀ ਅਸੀ ਨਰਾਜ ਨਹੀਂ ਕਰਨਾ।ਅਸੀ ਬਾਬਾ ਜੀ ਦਾ ਲੰਗਰ ਕਰਾਣਾ ਏ ਸਾਰੇ ਆਂ ਨੂੰ ਅਸੀ ਬੁਲਾਵਾਂਗੇ। ਸੰਗਤ, ਹਾਂਜੀ ਠੀ-ਠੀਕ ਏ, ਠੀਕ ਏ ਜੀ, ਠੀਕ ਸਤਿ ਸ੍ਰੀ ਅਕਾਲ ਜੀ।